ਲੋ, ਸਤਿ ਸ਼੍ਰੀ ਅਕਾਲ ਜੀ, ਹਾਂਜੀ ਕੀ ਹਾਲ ਐ।
ਵਧੀਆ-ਵਧੀਆ, ਤੁਸੀਂ ਦੱਸ
ਔਰ ਸੁਣਾਓ ਕੀ ਹਾਲ ਚਾਲ ਐ, ਕਿਹੋ ਜੇਯਾ ਮੌਸਮ ਐ?
ਬੋਤ ਵਧੀਆ ਮੌਸਮ ਹੋਆ ਦੈ, ਅੱਜ ਤੇ
ਅੱਛਾ, ਔਰ ਕਿੱਧਰੇ ਘੁੰਮਣ ਜਾਣ ਦਾ ਪ੍ਰੋਗਰਾਮ ਬਣਿਆ ਨੀ ਬਣਿਆ ਤੋਡਾ ਤੁਸੀਂ ਕੈ ਰੇਸੀ ਮੈਂ ਘੁੰਮਣ ਜਾਣਾ ਅੱਛਾ, ਕੌਣ-ਕੌਣ ਜਾ ਰੇਯਾ ਤੁਆਡੀ ਫੈਮਲੀ ਚੌ
ਬਸ, ਮੈਂ, ਮੰਮੀ, ਮੇਰਾ ਭਰਾ ਤੇ ਭਾਬੀ।
ਅੱਛਾ।
ਓਨਾਂ ਦੇ ਬੱਚੇ। ਮੇਰੇ ਫਰੈਂਡਸ ਹੋਰ ਦੇਖੋ, ਮੇਰੇ ਚਾਚੇ ਹੋਰੀ ਜਾ ਰੇਨੇ, ਓਨਾਂ ਦੀ ਫੈਮਿਲੀ ਜਾ ਰੀਐ। ਹੋਰ ਇੱਧਰੋਂ ਮੇਰੇ ਮਾਮੀ ਹੋਰੀ ਵੀ ਜਾ ਰੇਨੇ।
ਓ ਫੈਮਿਲੀ ਤੇ ਸ਼ੈਦ ਕੈ ਰੇਨੇ ਆ-ਨਾ ਕਰਦੇ ਪਏ ਨੇ, ਓਨਾਂ ਦੀ ਮਿਸਿਜ ਨੂੰ ਫੋਨ ਕੀਤਾ ਸੀ। ਓ ਕੈਂਦੇ ਨੇ ਵੇਖਣੇ ਆ ਜੇ ਕੋਈ ਕਦੀ ਹਾਂ ਕਰਦੇ ਨੇ ਕਦੀ ਨਾ ਕਰਦੇ ਪਏ ਨੇ ਓ।
ਅੱਛਾ, ਕੌਣ ਆ
ਹਾਂਜੀ, ਓਥੋਂ ਤੁਆਡੇ ਚਾਚੇ ਹੋਰੀ ਚਾਚੇ, ਹਾਂ। ਆ-ਨਾ ਕਰਦੇ ਪਏ ਨੇ।
ਅੱਛਾ।
ਹਾਂ। ਔਰ, ਔਰ ਸੁਣਾਓ, ਬਸ ਰੌਲਾ ਪਾਂਦਾ ਪਿਆ ਆਕੇ, ਮੇਰਾ ਪਰਾ ਦਾ ਪੋਤਰਾ, ਬੜਾ ਬਦਮਾਸ਼ ਹੋਯਾ ਦਾ ਗੁਰਦੁਆਰੇ ਪ੍ਰੋਗਰਾਮ ਸੀ, ਅਸੀਂ ਓਥੇ ਚਲੇ ਗਏ, ਆਏ ਆਂ ਓਨੇ ਦਿਨ ਜਾਂਦਾ ਰਿਹਾ ਸਿੱਖਣ, ਤੇ ਗੁਰਦੁਆਰੇ ਕੁਛ ਬੋਲਣ ਨੂੰ ਕੇਯਾ ਤੇ ਗਿਆ ਨੀ ਅੱਗੇ, ਇਨਾਮ ਮਿਲਣਾ ਸੀ ਤੇ ਅੱਗੇ ਹੋ ਗਿਆ ਸੀ।
ਛੋਟਾ ਜੇਯਾ ਏਨੀ ਸ਼ੈਤਾਨੀਆ ਕਰਦਾ ਵਾ, ਓਨਾਂ ਦੇ ਚੱਲਦੇ ਪਏ ਨਾ ਦਿਨ ਓਨਾਂ ਦਾ ਪ੍ਰੋਗਰਾਮ ਚੱਲਦੇ ਪਏ ਗੁਰਦੁਆਰੇ, ਅਸੀਂ ਵੀ ਹੁਣੇ ਈ ਗੁਰਦੁਆਰੇ ਆਏ ਸੀ, ਮੈਂ ਕੇਯਾ ਪੁੱਛਾਂ ਕੀ ਪ੍ਰੋਗਰਾਮ ਬਨੇਆ ਤੁਆਡਾ ਜਾਨ ਦਾ। ਕੋਈ ਹੈ ਯਾ ਨਈ ਹੈ? ਫੇਰ ਦੇਖਨੇ ਆਂ ਸਲਾਵਾਂ ਉਹ ਕਰਦੇ ਆਂ ਅਸੀਂ ਵੀ। ਕਈਏ ਜਾਣ ਨੂੰ, ਹਾਂਜੀ।
ਹਾਂਜੀ।
ਕਾਰੇ ਚ ਚਲੇ ਓ ਤੁਸੀਂ?
ਦੇਖੋ ਆਪਣੀ ਗੱਡੀ ਇੱਚ ਈ ਜਾਵਾਂਗੇ।
ਅੱਛਾ।
ਹਮ ਕਿਉਂਕਿ ਕਾ ਕਾਰ ਇੱਚ ਈ ਜਾ ਪਾਂਦੇ ਆ, ਬਾਸ ਵਗੈਰਾ ਇੱਚ ਤੇ ਜਾ ਈ ਨਹੀਂ ਸਕਦੇ। ਸੇ ਹੋਰ ਅਪਣੀ ਗੱਡੀ ਸਈ ਰੈਂਦੀ ਏ।
ਅੱਛਾ, ਓਥੇ ਫੇਰ ਰਾਹ ਚ ਰੈਸਟੋਰੈਂਟ ਵਗੈਰਾ ਲੈਂਦੇ ਹੋਵੋ ਗਏ, ਰੁਕਦੇ ਔ ਤੇ?
ਹਾਂ ਹੋਰ ਰੈਸਟੋਰੈਂਟਸ ਤੇ ਈ ਰੈਂਦੇ ਆਂ।
ਹਾਂ ਔਰ ਅੱਗੇ ਕਿੰਨੇ ਦਿਨ ਲੱਗਦੇ ਨੇ ਪੋਨਚਨ ਚ ਓਥੇ?
ਹਮ ਅਹ ਕੀ ਕੇਂਦੇ ਆ ਲਾਗ ਜਾਂਦੇ ਸਾਡੇ ਦੋ ਦਿਨ ਲਾਗ ਜਾਂਦੇ ਨੇ ਪੋਂਚਨ ਚ ਤੇ।
ਅੱਛਾ-ਅੱਛਾ ਤੇ ਹਫ਼ਤਾ ਸਮਝੋ ਹਫ਼ਤਾ ਲੱਗੇਗਾ ਆਨ ਜਾਨ ਚ?
ਹਾਂ।
ਅੱਛਾ ਚਲੋ ਪੁੱਛਨੇ ਆਂ ਅਸੀਂ ਵੀ। ਸਲਾਹ ਬਨਾਨੇ ਆਂ ਜਾਣ ਦੀ, ਦੇਖੋ ਕੀ ਕੈਂਦੇ ਨੇ ਕਾਰ ਦੇ, ਬੱਚੇ ਆ ਜਾਨ ਬੱਚੇ ਗਏ ਹੋਏ ਨੇ ਸਾਡੇ ਵੀ ਘੁੰਮਣ ਨਾਨੀ ਕਾਰ। ਹਾਂ ਨਾਨੀ ਕਾਰ ਗਏ ਦੇ ਨੇ, ਆਣਗੇ ਤੇ ਪਤਾ ਲੱਗੇਗਾ ਕੀ ਸਲਾਹ ਵੈ? ਮੈਂ ਕੇਆ ਤੁਆਨੂੰ ਪੁੱਛਾਂ ਤੁਸੀਂ ਜਾਣਾ ਏ ਤੇ ਅਸੀਂ ਵੀ ਸਲਾਹ ਕਰ ਲਈਏ ਜਾਨ ਦੀ। ਕੀ ਪ੍ਰੋਗਰਾਮ ਬਨਦਾ ਏ ਤੁਆਡਾ? ਹੋਰ ਖਾਣ ਪੀਣ ਨੂੰ ਸਮਾਨ ਲਿਜਾਂਦੇ ਹੋਏਂਗੇ ਸਾਰਾ?
ਹਾਂ-ਹਾਂ ਲਿਜਾਂਦੇ ਆ ਨਾ। ਨੀ ਸਵੈਟਰ ਤੇ ਇੰਨੇ ਨੀ ਲੇਜਾਂਦੇ ਅਸੀਂ। ਅਸੀਂ ਸਵੈਟਰ ਨੀ ਲਿਜਾਂਦੇ ਨਾ, ਇੱਕ ਜੈਕੇਟ ਰੱਖ ਲਈ ਦੀ ਏ ਬਾਸ।
ਅੱਛਾ। ਔਰ?
ਬਸ ਇੱਕੇ ਜੈਕਟ ਲੈ ਜਾਂਦੇ ਆਂ, ਹੋਰ ਕੁਛ ਨਈ।
ਲੋਕੀ ਕੈਂਦੇ ਬੜੀ ਠਾਂਢ ਹੁੰਦੀ ਐ, ਸਵੈਟਰ ਲੈਣ ਨੂੰ ਇਨਰ ਪਾਲੋ, ਜੁਰਾਬਾਂ ਲੈ ਲੋ, ਹਾਂ।
ਨਾ ਇੰਨੀ ਠਾਂਡ ਨੀ ਲੱਗਦੀ ਐ।
ਅੱਛਾ।
ਹਮ ਅਮ।
ਚੜਾਈ ਵੇਲੇ ਹੁੰਦੀ ਹੋਣੀ ਠਾਂਡ, ਕੀ ਗਰਮੀ ਲੱਗ ਜਾਂਦੀ ਏ? ਕੋੜੇ ਸ਼ੋੜੇ ਵੀ ਜਾਂਦੇ ਹੋਣੇ ਓਥੇ ਕਾਂਢੀ? ਹਾਂ। ਹੁਣ ਤੇ ਸੁਣੇਆ ਏ ਹੈਲੀਪੈਡ ਜਾਂਦਾ ਏ, ਹੈਲੀਪੈਡ ਹੁੰਦਾ ਉਥੇ?
ਹਾਂ ਜਿਨਾਂ ਨੇ ਜਾਨਾ ਏ ਹੈਲੀਕੋਪਟਰ ਵਿੱਚ ਵੀ ਜਾ ਸਕਦੇ ਨੇ। ਪਰ ਓਦਾਂ ਕਿਰਾਏਆ ਓਹਦਾ ਕਿਰਾਏਆ ਲੱਗਦਾ ਏ ਹਮ ਅਗਰ ਤੁਸੀਂ ਜਾਣਾ-ਜਾਣਾ ਏ। ਤੇ ਆਠ ਹਜ਼ਾਰ ਰੁਪਏਆ, ਅਗਰ ਤੁਸੀਂ ਆਨਾ ਜਾਨਾ ਦੋਨੋ ਕਰਨਾ ਏ ਤੁਆਡਾ ਗੇਆਰਾਂ ਹਜ਼ਾਰ ਲੱਗ
ਔਏ ਹੋਏ ਐ ਤੇ ਬੜਾ ਖ਼ਰਚਾ ਐ, ਏਹ ਤੇ ਬੜਾ ਔਕਾ ਏ ਹਾਂ।
ਤੁਸੀਂ ਔਨਲਾਈਨ ਬੁੱਕ ਕਰਕੇ ਜਾਓ ਤੇ ਸਸਤਾ ਪੈਂਦਾ ਏ।
ਹਾਂ।
ਗੇਆਰਾਂ ਹਜ਼ਾਰ ਚ ਆਨਾ ਜਾਨਾ ਹੋ ਜਾਏਗਾ।
ਔ ਹੋੋ ਹੁਣ ਤੇ ਵੈਸ ਮਹਿੰਗਾਈਆਂ ਹੋ ਗਈਆਂ ਪੈਟਰੋਲ ਮਹਿੰਗੇ ਹੋ ਗਏ ਨੇ ਸਭ ਕੁਛ ਹਾਂ
ਪਰ ਨਾਲੇ ਅਸੀ ਪ੍ਰਾਈਵੇਟ ਥੋੜ੍ਹੀ ਨਾ ਹੈ ਤੇ ਗਮਟ ਗਵਰਮੈਂਟ ਈ ਆਂ
ਹਾਂ ਐ ਤੇ ਹੈ ਈ ਐ ਸਈ ਐ ਬੰਦਾ ਪੈਦਲ ਹੀ ਚਲੇ ਜਾਏ ਇੰਨਾ ਖਰਚਾ ਉਹ ਕਰਨਾ ਉਹੀ ਬੈਠੇ ਜਿਹੜੇ ਕੋਲ ਵਿਚਾਰੇ ਕੋਲ ਚੱਲਿਆ ਨੀ ਜਾਂਦਾ
ਜ਼ਿਆਦਾ ਲੋਕ ਨਹੀਂ ਜਾਂਦੇ ਬਜ਼ੁਰਗ ਲੋਕ ਜਾਂਦੇ ਨੇ ਜ਼ਿਆਦਾ ਨਾ ਉਹਦੇ ਅੰਦਰ ਹਾਂ ਉੱਥੇ ਤੇ ਤੁਹਾਨੂੰ ਚੱਲਣਾ ਹੀ ਪਏਗਾ ਖੁਦ ਈ ਚੱਲਣਾ ਪਏਗਾ ਜਾਂ ਤੇ ਜੋ ਉਹ ਲੋਕ ਜਾਂਦੇ ਨੇ ਜਿਨਾਂ ਕੋਲ ਬਿਲਕੁਲ ਟਾਈਮ ਨੀ ਹੁੰ ਜਿਨਾਂ ਨੇ ਬਸ ਦਰਸ਼ਨ ਕਰਨ ਜਾਣਾ ਹੈ ਔਰ ਨਾਲ ਹੀ ਵਾਪਸ ਜਾਣਾ ਹੈ ਉਹ ਲੋਕ ਜਾਂਦੇ ਨੇ ਹੈਲੀਕਾਪਟਰ ਚ ਜਿਹਨਾਂ ਕੋਲ ਦੋ ਦਿਨ ਦਾ ਟਾਈਮ ਹੁੰਦਾ
ਹਾਂ ਹਾਂ
ਹੂੰ ਵਰਨਾ ਨਹੀ ਜਾਂਦੇ ਲੋਕੀ ਨਾ ਜ਼ਿਆਦਾ ਨਹੀਂ ਕੀ ਜਾਂ ਫਿਰ ਬਜ਼ੁਰਗ ਬੰਦੇ ਜਾਂਦੇ ਨੇ ਹੈਲੀਕਾੋਪਟ
ਹਾਂ ਹੋਰ ਤੁਹਾਨੂੰ ਛੁੱਟੀਆਂ ਛੁੱਟੀਆਂ ਮਿਲਣੀਆਂ ਆਫਿਸ ਤੋਂ
ਹਾਂ ਮੈਂ ਲੈ ਲਈਆਂ ਹ ਮੈਂ ਪਹਿਲੇ ਹੀ ਬੋਲਤਾ ਸੀ ਨਾ ਇੱਕ ਮਹੀਨਾ ਪਹਿਲੇ ਹੀ ਕੀ ਬਈ ਮੈਨੂੰ ਛੁੱਟੀਆਂ ਚਾਹੀਦੀਆਂ ਨੇ
ਹਾਂਜੀ
ਹਾਂ ਮੈਂ ਮਤਲਬ ਪਹਿਲੇ ਈ ਹਹੂੰ ਮਹੀਨਾ ਡੇਢ ਪਹਿਲੇ ਬੋਲਤਾ ਸੀ ਕਿ ਮੈਨੂੰ ਛੁੱਟੀਆਂ ਚਾਹੀਦੀਆਂ ਨੇ
ਅੱਛਾ
ਜੋ ਮੈਂ ਉਹਨਾਂ ਨੂੰ ਬੋਲਿਆ ਸੀ ਅਪ੍ਰੈਲ ਮਈ ਚ ਬੋਲਤਾ ਸੀ ਤਿੰਨ ਤਿੰਨ ਚਾਰ ਚਾਰ ਪੰਜ ਮਈ ਨੂੰ ਬੋਲਤਾ ਸੀ
ਹੋ ਤਾਂ ਹੁਣ ਮਿਲੀਆਂ ਹੋਣੀਆਂ
ਹੋਰ ਕੇ ਸੋਚੋ ਮਈ ਚ ਬੋਲਿਆ ਸੀ
ਅੱਛਾ ਚਲੋ ਫੇਰ ਅਸੀ ਵੇਖਦੇ ਹਾਂ ਬੱਚੇ ਆਉਣਗੇ ਤੇ- ਕਰਨੇ ਆ ਕਿਧਰ ਦੀ ਸਲਾਵਾਂ ਬਣਾਉਦੇ ਨੇ ਕਿਧਰ ਦੇ ਕਮ ਕਰਨ- ਕੰਮ ਕਰ ਲੈ ਓਰ ਕੰਮ ਕਰ ਮੈ ਫੋਨ ਕਰ ਲੂੰ ਫਿਰ ਕਰਓ ਹੋਰ- ਮੁੜ- ਬੱਚੇ ਮੁੜਦੇ ਹੀ ਨਹੀ ਕੋਈ ਨਾ ਕੋਈ ਕਮ ਕਰਨ ਬਹਿ ਜਾਦੇ ਨੇ- ਵੀ ਲਾ ਲੈਦੇ ਕਦੇ ਕੁਛ ਹਾਂ ਜਿਨਾ ਮਰਜ- ਇਹਨਾ ਨੂੰ ਹਾਂ ਹੋਰ-
ਬਸ ਹੋਰ ਕੁਛ ਨੀ ਹੁਣ ਅਸੀ ਸੋਣ ਲਗੇ ਸੀ ਦੇਖਿਆ ਤੁਹਾਡਾ- ਉਹ ਲਗ ਗਿਆ-
ਹਾਂ ਮੈ ਕਿਹਾ ਜਰਾ ਪੁੱਛਾ ਹੇਮਕੁੰਟ ਸਾਹਿਬ ਉਥੇ ਜਾਣ ਦਾ ਯਾਤਰਾ ਤੇ- ਤੇ ਅਸੀ ਵੀ ਸਲਾਹ ਬਣਾ ਲਈਏ- ਵੀ ਬੱਚੇ ਆਉਦੇ ਨੇ ਤੇ ਉਹਨਾ ਨੂੰ ਪੁੱਛਦੀ ਆ ਕੀ ਕਹਿਦੇ ਨੇ- ਜਾਣਗੇ ਨੀ ਜਾਣਗੇ ਕੀ ਕਹਿਦੇ ਨੇ ਬੱਚਿਆਂ ਦਾ ਸਕੂਲ ਦਾ ਕਮ ਵੀ ਹੋਇਆ ਵ- ਸਕੂਲ ਦਾ ਹੋਮਵਰਕ ਵੀ ਮਿਲਿਆ ਬੜਾ- ਬੜਾ ਸਾਰਾ ਉਹ ਵੀ ਕਰਨਾ ਬੱਚਿਆਂ ਦਾ-
ਹਾਂ ਤੇ ਹੁਨੇ ਨਿਪਟਾ ਦੋ ਨਾ ਹੋਮਵਰਕ ਵਗੈਰਾ-
ਉਹਨਾ ਦੀ ਕੀ ਕਰਦੇ ਨੇ ਆ ਕੇ- ਹੋਰ-
ਸਈ ਐ!
ਹਾਂਜੀ ਚਲੋ ਹੋਰ- ਤੁਸੀ ਕਦ ਤੁਸੀ ਕਦ ਜਾਣਾ ਤੁਹਾਡਾ ਕਦ ਤੱਕ ਦਾ ਪ੍ਰੋਗਰਾਮ ਹੈ! ਹਫ਼ਤੇ ਦਾ ਦੱਸ- ਪੰਦਰਾਂ ਦਿਨ ਬਾਦ ਜਾਣਾ
ਪੰਦਰਾਂ ਦਿਨ
ਹੈਂ ਦਸ ਅੱਛਾ ਅੱਛਾ ਚਲੋ ਫੇਰ ਮੈਂ ਸਲਾਹ ਬਣਾਉਨੀ ਆ ਆ ਜਾਣ ਬੱਚੇ ਫੇਰ ਵੇਖਣੀ ਆ ਫੇਰ ਤੁਹਾਨੂੰ ਫੋਨ ਕਰਾਂਗੇ ਆ ਜਾਓ ਅੱਛ ਅੱਛਾ ਹਾਂ ਮੌਸਮ ਅਜੇ ਸਹੀ ਹੈ ਫੇਰ ਅੱਗੇ ਜਿਆਦਾ ਬਰਸਾਤਾਂ ਹੋ ਗਈਆਂ ਤੇ ਤਾਂ ਹੋ ਜਾਦੀਆਂ ਨਾ ਪਹਾੜ ਪੂੜਾਂ ਦੀਆਂ ਹਾਂ ਵੈਸੇ ਵੇਖ ਰਹੇ ਆ ਬੜੇ ਨਿੱਕੇ- ਨਿੱਕੇ ਬੱਚੇ ਬੜੇ ਬਜ਼ੁਰਗ- ਬਜ਼ੁਰਗ ਜਾਦੇ ਪਏ ਨੇ ਬਸ ਦੇਖਾ ਹਾਂ! ਹੋਰ -ਹੋਰ ਸੁਣਾਓ! ਘਰ ਪਰਿਵਾਰ ਵਧੀਆ ਸਭ
ਹਾਂਜੀ- ਹਾਂਜੀ ਸਭ ਵਧੀਆ
ਭੈਣ ਭਰਾ ਤੁਹਾਡੇ ਵਧੀਆ
ਹਾਂ ਸਭ ਵਧੀਆ ਨੇ
ਚਲ ਹੋਰ ਵੀ ਕੋਈ ਆਫਿਸ ਚੋਂ ਚੱਲੇ ਹੋਣੇ ਤੁਹਾਡੇ
ਹਾਂ- ਹਾਂ ਮੇਰੇ ਫਰੈਂਡਸ
ਸਹੇਲੀਆਂ ਵਗੈਰਾ ਅੱਛਾ ਫੇਰ ਉਹ ਇਨੇ ਬ ਬੰਦੇ ਆ ਜਾਣਗੇ ਕਾਰ ਤੇ ਕਿ ਦੋ ਤਿੰਨ ਕਾਰਾਂ ਕਰੋਗੇ ਅੱਛਾ -ਅੱਛਾ ਚ ਡਰਾਈਵਰ ਕਰਦੇ ਹੋਵੋਗੇ ਨਾਲ
ਨਹੀ ਨਹੀ ਮੇਰੇ ਭਰਾ ਚਲਾ ਲੈਂਦੇ ਨੇ ਨਾ ਕਾਰ
ਅੱਛਾ ਚਲਾ ਲੈਂਦੇ ਨੇ ਉਥੇ
ਹੂ ਏ
ਅੱਛਾ ਵਧੀਆ ਫੇਰ ਤੇ ਡਰਾਈਵਰ ਦਾ ਖਰਚਾ ਬਚੇਗਾ
ਹਾਂ ਇਹ ਤਾਂ ਹੈ ਹੋਰ ਤੁ ਵੀ ਬਣਾ ਲੋ ਪ੍ਰੋਗਰਾਮ ਜਾਣ ਦਾ
ਵੇਖਦੇ ਆ ਮੈ ਤੇ ਹੋ ਆਈ ਆ ਆਪਣੇ ਸਰਦਾਰ ਜੀ ਦੇ ਨਾਲ ਹੁਣ ਕਹਿਦੇ ਵੀ ਘਰ ਬੈਠੀ ਹੁਣ ਆਪਣੇ ਘਰ ਬਾਰ ਵੇਖੀਏ ਬੱਚੇ ਹੋ ਜਾਣਗੇ ਬੱਚਿਆਂ ਨੂੰ ਭੇਜ ਦਾਗੇ- ਬੱਚਿਆਂ ਦੀ ਸਲਾਹ ਬਣਾ ਲੈਨੇ ਆ ਬੱਚਿਆਂ ਨੂੰ ਕਹਿਦੇ ਆ ਤੁਸੀ ਹੋਏ ਆਓ-
ਤੁਹਾਨੂੰ ਹੈਲੀਕਾਪਟਰ 'ਚ ਭੇਜ ਦਾਗੇ ਚਲੋ ਤੁਸੀ ਵੀ ਸਲਾਹ ਬਣੇਗੀ ਤੇ ਚੱਲੋਗੇ ਤੁਸੀ-
ਹਾਂ ਵੇਖਨੀ ਆ ਬੱਚੇ ਆ ਜਾਣ ਮੁੰਡਾ ਆਏਗਾ ਕੀ ਕਹਿਦਾ- ਤਾਂ ਹੀ ਫਿਰ ਜਾਣਾ ਹੋਏਗਾ ਨਾ ਬੱਚੇ ਦੇ ਕਹਿਣ ਨਾਲ- ਵੇਖਨੇ ਆ ਕਿਸ ਤਰ੍ਹਾਂ ਮੋਸਮ ਹੁੰਦਾ ਹੁਣ ਤੇ ਮੈ ਇਨਾ ਘੁੰਮ ਕੇ ਆਈ ਹਾਂ- ਨੂਨ ਛੋੜ ਕੇ ਆਈ ਫੇਰ- ਭੈਣ ਦੇ ਕੋਲ ਰਹਿ ਕੇ ਆਈ ਹੁਣ ਫਿਰ ਪੇਕੇ ਆਈ ਦੀ ਆਂ- ਪੇਕਿਓ ਫੇਰ ਕਿਧਰੇ ਜਾਣਾ- ਫਿਰ ਜਾਵਾਗੀ ਦੋ ਦਿਨ ਬਾਅਦ ਫੇਰ ਆਪਣੇ ਘਰ ਜਾ ਆਵਾਗੇ ਰਾਮ ਨਾਲ- ਬ ਬੜੇ ਬੜੇ ਲੰਬੀ ਯਾਤਰਾ ਹੋ ਗਈ ਮੇਰੀ ਤੇ- ਹੁਣ ਥੱਕ ਗਏ ਨਾ ਇਸ ਕਰਕੇ- ਕਿਵੇੈ ਬੱਚੇ ਆਦੇ ਨੇ ਬੱਚਿਆਂ ਨੂੰ ਕਹਿਦੀ ਆ ਤੁਸੀ ਹੁਣ ਘੁੰਮ ਆਓ-
ਹੋਰ-
ਹਾਂ, ਨਈਂ, ਏ ਵੀ ਸਈ ਏ।
ਚਲੋ ਫੇ ਵਧੀਆ ਚਲੋ, ਸ ਸ੍ਰੀ ਕਾਲ, ਫੇਰ ਮਿਲਦੇ ਆ ਤੁਆਨੂੰ, ਆਨਾ-
ਹਾਂ-ਹਾਂ, ਹਾਂ-ਹਾਂ ਮੈ ਆਵਾਂਗੀ ਮੈ ਜਦੋ ਛੁਟੀ ਹੋਏਗੀ ਨਾ ਮੇਰੀ ਫੇਰ ਮੈ ਆਵਾਂਗੀ ਠੀਕ ਐ ਤੁਆਡੇ ਕੋਲ। ਤੁਸੀ ਵੀ ਆਨਾ, ਮੇਰੇ ਕੋਲ ਹੁਨ।
ਹਾਂਜੀ-ਹਾਂਜੀ, ਮੈ ਆਵਾਂਗੀ ਓਕੇ-ਓਕੇ, ਓਕੇ ਜੀ ਹਾਂ। ਹਾਂਜੀ।
ਓਕੇ।
ਚਲੋ ਜੀ, ਓਕੇ।
ਓਕੇ।